ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ ਤੁਸੀਂ ਦੱਸੋ।
ਕੀ ਕਰ ਰਹੇ ਹੋ।
ਕੁਛ ਨੀ ਬਸ ਫ੍ਰਰੀ ਬੈਠੇ ਵਹਿਲੇ ਬੈਠੇ
ਤੇ ਜੀ ਜੇ ਫਰੀ ਬੈਠੇ ਹੋ ਤਾਂ ਫਿਰ ਮੇਰੇ ਨਾਲ ਗੱਲ ਕਰ ਲਓ।
ਹਾਂਜੀ- ਹਾਂਜੀ ਕਰੋ ਜੀ।
ਤੁਹਾਡਾ ਕੀ ਵਿਚਾਰ ਹੈਗਾ ਜਿਹੜਾ ਅਸੀਂ ਅੱਜ ਕੱਲ ਫੋਨ ਜ਼ਿਆਦਾ ਏਨੀ ਚੱਲਦੇ ਨੇ। ਜਾਂ ਬੱਚੇ ਉਹਨੂੰ ਯੂਜ ਕਰ ਰਹੇ ਨੇ ਵੱਡਿਆਂ ਦੀ ਜਗ੍ਹਾ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ।
ਹਾਂਜੀ-ਹਾਂਜੀ ਜਿੱਦਾਂ ਹੈਨਾ ਮੋਬਾਇਲ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਬਣ ਚੁੱਕ ਕਾ ਵਾ ਸ਼ਾਇਦ ਹੀ ਅੱਜ ਕੱਲ੍ਹ ਕੋਈ ਐਸਾ ਵਿਅਕਤੀ ਹੈਗਾ ਜਿਹਦੇ ਕੋਲ ਮੋਬਾਇਲ ਨਾ ਹੋਵੇ।
ਹਨਾ ਜੀ।
ਹਾਂਜੀ-ਹਾਂਜੀ ਫੋਨ ਜਿੱਥੇ ਸਾਡਾ ਜ਼ਿੰਦਗੀ ਦਾ ਹਿੱਸਾ ਹੈ। ਉਥੇ ਸਾਡੀ ਜ਼ਿੰਦਗੀ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਵੀ ਦੇ ਰਿਹਾ ਹੈ ਜਿਹਦੇ ਕਰਕੇ ਬੱਚਿਆਂ ਦਾ ਮਾਨਸਿਕ ਸੰਤੁਲਨ ਤੇ ਉਹਨਾਂ ਦੀ ਪੜ੍ਹਾਈ ਤੇ ਜਿਹੜਾ ਗਲਤ ਅਸਰ ਪੈ ਰਿਹਾ ਔਰ ਮਾਂ ਪਿਓ ਦੇ ਦੁਆਰਾ ਬੱਚੇ ਬੱਚਿਆ ਨੂੰ ਅਹ ਅਵੇਅਰ ਕਰਨ ਤੇ ਵੀ ਉਹ ਬੱਚੇ ਨਹੀਂ ਹਟਦੇ। ਠੀਕ ਹੈ ਨਾ ਬੱਚਿਆਂ ਦਾ ਜਿਹੜਾ ਤੌਰ ਤਰੀਕਾ ਮੋਬਾਇਲ ਮੁਤਾਬਿਕ ਹੀ ਢਲਦਾ ਜਾ ਰਿਹਾ ਹੈ। ਉਹ ਆਪਣੀ ਜ਼ਿੰਦਗੀ ਨੂੰ ਜੋ ਕੁਝ ਦੇਖ ਰਹੇ ਨੇ ਅੱਖਾਂ ਦੇ ਨਾਲ ਉਹਦੇ ਮੁਤਾਬਿਕ ਆਪਣੀ ਜ਼ਿੰਦਗੀ ਦੇ ਵਿੱਚ ਉਸ ਤਰ੍ਹਾਂ ਦੀ ਪਿਕਚਰ ਬਣਾ ਲੈਂਦੇ ਨੇ।
ਹਾਂਜੀ
ਮੈਨੂੰ ਇਹ ਲੱਗ ਰਿਹਾ ਕਿ ਸ਼ਾਇਦ ਮੋਬਾਇਲ ਜਿਹੜਾ ਬੱਚਿਆਂ ਨੂੰ ਨਹੀਂ ਜਿਆਦਾ ਫੜ੍ਹਨਾ ਚਾਹੀਦਾ। ਔਰ ਵੱਡਿਆਂ ਦੇ ਨਾਲ ਜ਼ਿਆਦਾ ਗੱਲ ਕਰਨੀ ਚਾਹੀਦੀ ਹੈ ਫੈਮਿਲੀ 'ਚ ਬੈਠ ਕੇ ਕੀ ਗੱਲ ਕਰਨੀ ਚਾਹੀਦੀ ਹੈ। ਔਰ ਇਸ ਤਰ੍ਹਾਂ ਦੀ ਗੇਮ ਖੇਡਣੀ ਚਾਹੀਦੀ ਹੈ ਜਿਹਦੇ ਨਾਲ ਆਪਸ ਵਿੱਚ ਗੱਲਬਾਤ ਹੋਵੇ। ਔਰ ਬੱਚਿਆਂ ਦਾ ਧਿਆਨ ਫੋਨ ਤੋਂ ਹਟ ਸਕੇ ਤੁਹਾਡਾ ਕੀ ਕਹਿਣਾ।
ਹਾਂਜੀ- ਹਾਂਜੀ ਮੋਬਾਇਲ ਦੇ ਨੁਕਸਾਨ ਤਾ ਹੈਗੇ ਆ ਚਲੋ ਮੋਬਾਇਲ ਦੇ ਕੁਛ ਫਾਇਦੇ ਵੀ ਹੈਗੇ ਆ ਸਾਨੂੰ ਜਿੱਦਾਂ ਕਿ ਪਹਿਲੋਂ ਸਾਨੂੰ ਹਨਾ ਲੋਕਾਂ ਨੂੰ ਚਿੱਠੀਆਂ ਲੈ ਕੇ ਭੇਜਣੀਆਂ ਪੈਂਦੀਆਂ ਸੀ ਪਰ ਹੁਣ ਇੱਕ ਕਿ ਇਹ ਗੱਲ ਹੈਗੀ ਜਿੱਦਾਂ ਆਪਾਂ ਕਾਲ ਵੀਡੀਓ ਕਾਲ ਕਿਸੇ ਨੂੰ ਤੁਰੰਤ ਕਰ ਸਕਦੇ ਆਂ। ਅਗਰ ਕੋਈ ਦੂਰ ਵੀ ਬੈਠਾ ਤਾਂ ਉਹਨੂੰ ਉਸੇ ਟਾਈਮ ਅਸੀਂ ਕੋਲ ਕਰਕੇ ਵੇਖ ਵੀ ਸਕਦੇ ਹਾਂ।
ਹਾਂਜੀ ਤੁਹਾਡੀ ਗੱਲ ਠੀਕ ਹੈ ਲੇਕਿਨ ਮੈਂ ਇਹ ਸੋਚਿਆ ਕਿ ਬੱਚ ਕੀ ਜਿਹੜੀ ਨੇ ਅਗਰ ਬੱਚਿਆਂ ਦੇ ਉਤੇ ਸਾਡੇ ਆਉਣ ਵਾਲਾ ਜਿਹੜਾ ਨਾ ਪੀੜ੍ਹੀ ਜਿਹੜੀ ਹੈ ਉਹ ਬੱਚੇ ਨੇ ਤੇ ਬੱਚੇ ਮਾਂ ਪਿਓ ਦੀਆਂ ਗੱਲਾਂ ਨੂੰ ਸੁਣਨ ਤੋਂ ਪਹਿਲਾਂ ਕੀ ਜਵਾਬ ਦੇ ਦਿੰਦੇ ਨੇ ਉਹ ਕਹਿੰਦੇ ਨੇ ਕਿ ਆਹ ਚੀਜ਼ ਅਸੀਂ ਦੇਖੀ ਹੋਈ ਹੈ ਅਸੀਂ ਆਹ ਚੀਜ਼ ਕੀਤੀ ਹੋਈ ਹੈ ਲੇਕਿਨ ਮਾਂ ਪਿਓ ਬਹੁਤ ਸਮਝਾਂਦੇ ਨੇ ਬੱਚਿਆਂ ਨੂੰ ਤੁਸੀਂ ਇਹਨਾਂ ਚੀਜ਼ਾਂ ਤੋਂ ਹਜੇ ਦੂਰ ਰਹੋ ਕਿਉਂਕਿ ਤੁਹਾਡੇ ਇਸ ਮਾਲ ਵਿੱਚ ਇਹ ਚੀਜ਼ਾਂ ਹਜੇ ਨਹੀਂ ਆਉਂਦੀਆਂ। ਉਮਰ ਦੇ ਲਿਹਾਜ਼ ਨਾਲ ਸਮੇ ਸ ਨਾਲ ਜੋ ਚੀਜ਼ ਇਸਤੇਮਾਲ ਚ ਆਣੀ ਚਾਹੀਦੀ ਹੈ ਅਗਰ ਉਹ ਸਮੇਂ ਤੋਂ ਪਹਿਲੇ ਹੀ ਬੱਚਿਆਂ ਨੂੰ ਮਿਲ ਜਾਏ ਤਾਂ ਓਦਾ ਗ਼ਲਤ ਇਸਤੇਮਾਲ ਮਤਲਬ ਹੋ ਸਕਦਾ ਹੈ
ਹਾਂਜੀ-ਹਾਂਜੀ, ਬਿਲਕੁਲ ਬੱਚਿਆਂ ਵਾਸਤੇ ਤਾਂ ਬਹੁਤ ਨੁਕਸਾਨ ਹੋ ਸਕਦਾ ਜਿੱਦਾਂ ਬੱਚਿਆਂ ਦੀ ਅੱਖਾਂ ਦੀ ਰੋਸ਼ਨੀ ਬੜੀ ਘੱਟ ਜਾਂਦੀ ਆ ਉਹਨਾਂ ਨੂੰ ਨੀਂਦ ਦੀ ਸਮੱਸਿਆ ਵੀ ਹੋ ਜਾਂਦੀ ਆ, ਫੇਰ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਮੋਾਇਲ ਤੋਂ ਬਿਨਾਂ
ਉਹਨਾਂ ਦਾ ਗੱਲਬਾਤ ਕਰਨ ਦਾ ਨਜ਼ਰੀਆ ਵੀ ਬਦਲ ਜਾਂਦਾ ਹੈ, ਕਿਉਂਕਿ ਉਹਨਾਂ ਦੇ ਨਾਲ ਜ਼ਿਆਦਾ ਸਮੇਂ ਦੇ ਨਾਲ ਉਹਨਾਂ ਨੇ ਸਮਾਂ ਜਿਹੜਾ ਹੈ, ਮੋਬਾਇਲ ਨਾਲ ਬਿਤਾਉਣਾ ਹੈ ਤੇ ਮਾਂ ਪਿਓ ਦੀਵਾ ਜੋ ਉਹ ਘੱਟ ਦੇਣੀ ਹੈ
ਹਾਂਜੀ ਜਿਹੜੇ ਬੱਚੇ ਮੋਬਾਈਲ ਜ਼ਿਆਦਾ ਯੂਜ ਕਰਦੇ ਆ, ਉਹ ਬੱਚੇ ਚਿੜਚਿੜੇ ਹੋ ਜਾਂਦੇ ਆ, ਆਪਾਂ ਦੇਖਿਆ ਹੋ ਹੈਏਗਾ, ਜਦੋਂ ਆਪਾਂ ਉਹਨੂੰ ਉਹ ਮੋਬਾਇਲ ਫੜਦੇ ਆ ਉਹਨਾਂ ਨੂੰ ਰੋਕਦੇ ਹਾਂ, ਤੇ ਉਹ ਕਿਸ ਤਰ੍ਹਾਂ ਖਿਝ-ਖਿਝ ਕੇ ਸਾਨੂੰ ਬੋਲਦੇ ਆ ਉਹ ਚਿੜਚਿੜਾਪਨ ਬਹੁਤ ਆ ਜਾਂਦਾ ਬੱਚਿਆਂ ਦੇ ਵਿੱਚ
ਤੁਹਾਡਾ ਕੀ ਕਹਿਣਾ ਮੋਬਾਇਲ ਜਿਹੜਾ ਹੈਗਾ ਹੈ, ਬੱਚਿਆਂ ਵਾਸਤੇ ਜ਼ਿਆਦਾ ਨੁਕਸਾਨਦਾਇਕ ਹੈ? ਜਾਂ ਵੱਡਿਆਂ ਲਈ ਜ਼ਿਆਦਾ ਫਾਇਦੇ ਮੰੰਦ ਹੈਗਾ, ਮੇਰੇ ਖਿਆਲ ਨਾਲ ਏ ਇੱਕ ਸਾਡਾ ਸੋਚ ਹੈ, ਜਿਹੜਾ ਗਲਤ ਇਸਤੇਮਾਲ ਮਤਲਬ ਹੋਣ ਲੱਗ ਪਿਆ ਹੈ ਬੱਚੇ ਮੇਨ ਜਿਹੜਾ ਨਾ ਗਲਤ ਕਮਾਲ ਜ਼ਿਆਦਾ ਕਰ ਸਕਦੇ ਨੇ ਉਹਨਾਂ ਨੂੰ ਪੜ੍ਹਾਈ ਦੇ ਅ ਮਤਲਬ ਸੰਬੰਧ ਦੇ ਵਿੱਚ ਮਦਦ ਮਿਲਦੀ ਜ਼ਰੂਰ ਹੈ, ਲੇਕਿਨ ਇਹ ਚੀਜ਼ਾਂ ਨੂੰ ਵੇਖ ਕੇ ਰਾਜੀ ਨੀ ਹੈਗੇ, ਉਹ ਇਹ ਇਹਨਾਂ ਗੱਲਾਂ ਕਰਕੇ ਜਿਹੜੇ ਸਾਡੇ ਜਿਹੜਾ ਇੱਕ ਸਾਡਾ ਕਲਚਰ ਹੈ ਮਾਂ ਪਿਓ ਦੇ ਨਾਲ ਬੈਠਣਾ, ਗੱਲ ਕਰਨਾ, ਖਾਣ-ਪਾਣ ਉਹਨਾਂ ਦੀ ਹਰ ਚੀਜ਼ ਤੇ ਅਸਰ ਪੈ ਰਿਹਾ।
ਹਾਂਜੀ, ਹਾਂਜੀ ਬਾਕੀ ਇਹ ਹੈ, ਕਿ ਬੱਚਿਆਂ ਵਾਸਤੇ ਤੁੈਨੂੰ ਨੁਕਸਾਨ ਦੇ ਹੈਗਾ, ਵੱਡਿਆਂ ਵਾਸਤੇ ਚਲੋ ਇਹਦੇ ਫਾਇਦੇ ਵੀ ਹੈਗੇ ਹੈਨਾ, ਮੋਬਾਇਲ ਦੇ ਨਾਲ ਜਿੱਦਾਂ ਬੈਂਕਿੰਗ ਦੇ ਕੰਮ ਔਨਲਾਈਨ ਭੁਗਤਾਨ ਕਰਦੇ ਆਪਾਂ ਟਿਕਟਾਂ ਬੁੱਕ ਕਰਦੇ ਆ ਕੋਈ ਖਰੀਦ ਦਾ, ਨੀ ਆਪਾਂ ਮੋਬਾਇਲ ਦੀ ਵਰਤੋਂ ਕਰਕੇ ਕੇ ਕਰ ਸਕਦੇ ਹਾਂ ਇਹਦੇ ਨਾਲ ਸਾਡਾ ਸਮਾਂ ਅਤੇ ਮਿਹਨਤ ਵੀ ਬਚ ਜਾਂਦੀ ਆ
ਜ ਵੱਡਿਆਂ ਨੂੰ ਸਮਝ ਹੈਗੀ ਹੈ, ਉਹ ਉਹਨਾਂ ਦਾ ਇਸਤੇਮਾਲ ਕਰਨ ਲੱਗੇ ਸੋਵਰੀ ਸੋਚਦੇ ਨੇ ਤੇ ਬੱਚੇ ਉਸ ਚੀਜ਼ ਦਾ ਇਸਤੇਮਾਲ ਕਰਨ ਲੱਗੇ ਨਹੀਂ ਸੋਚਦੇ ਮੇਰਾ ਤੇ ਖਿਆਲ ਹੈ ਕਿ ਬੱਚ
ਦਾ ਵੀ ਵਧੀਆ ਸਾਧਨ ਹੈਗਾ ਦੇ ਨਾਲ ਅਸੀਂ ਗਾਣੇ ਸੁਣ ਸਕਦੇ ਹਾਂ, ਫਿਲਮਾਂ ਦੇਖ ਸਕਦੇ ਹਾਂ ਫੋਟੋਆਂ ਖਿੱਚ ਸਕਦੇ ਹਾਂ ਤੇ ਆਪਣੇ ਪਰਿਵਾਰ ਦੀਆਂ ਯਾਦਾਂ ਵੀ ਸੰਭਾਲ ਕੇ ਰੱਖ ਸਕਦੇ ਹਾਂ
ਅਸੀਂ ਬੱਚਿਆਂ ਨੂੰ ਪੜ੍ਹਾ ਸਕਦੇ ਹਾਂ ਬੱਚਿਆਂ ਨੂੰ ਹਰ ਤਰੀਕੇ ਦੇ ਵਰਡ ਬਾਰੇ ਸਮਝਾ ਸਕਦੇ ਹਾਂ, ਸ਼ਬਦ ਬਾਰੇ ਉਹਨਾਂ ਦੇ ਆਉਣ ਵਾਲੇ ਟਾਈਮ ਬਾਰੇ ਵੀ ਉਹਨਾਂ ਸਮਝਾ ਸਕਦੇ ਆ, ਉਹਨਾਂ ਨੂੰ ਕਈ ਤਰ੍ਹਾਂ ਦੀਆਂ ਉਦਾਹਰਨਾਂ ਵੀ ਦੇ ਸਕਦੇ ਆ, ਅਸੀਂ ਬੀਤੇ ਸਮੇਂ ਦੇ ਵਿੱਚ ਉਹਨਾਂ ਦੀ ਪੜ੍ਹਾਈ ਦੇ ਅਹ ਸੰਬੰਧਿਤ ਵਿੱਚ ਜੋ ਕੁੱਝੋ ਓਹ ਪੇਪਰ ਵਗੈਰਾ। ਉਹਨਾਂ ਨੂੰ ਕਿੱਦ੍ਹਾ ਦੇਣਾ ਕਿਸ ਤਰ੍ਹਾਂ ਕਰਨਾ। ਹੁਣ ਉਸ ਤੋ ਸੰਬੰਧ ਵਿੱਚ ਵੀ ਅਸੀਂ ਉਹਨਾਂ ਦੀ ਹਰ ਪ੍ਰਕਾਰ ਹਰ ਪੱਖੋਂ ਮਦਦ ਕਰ ਸਕਦੇ ਹਾਂ।
ਹਾਂਜੀ, ਹਾਂਜੀ ਮੋਬਾਇਲਾਂ, ਮੋਬਾਇਲਾਂ ਦੀ ਅਗਰ ਅਸੀਂ ਬਹੁਤ ਜ਼ਿਆਦਾ ਵਰਤੋਂ ਕਰਦੇ ਹਾਂ ਨਾ ਇਹ ਸਾਡ ਡੀ, ਪਰ ਆਦਤ ਬਣ ਜਾਂਦਾ ਵਾ ਜਿੱਦਾਂ ਕਈ ਲੋਕੀ ਸੋਸ਼ਲ ਮੀਡੀਆ ਤੇ ਕਿੰਨਾ, ਕਿੰਨਾ ਟਾਈਮ ਗੇਮਾਂ ਖੇਡਦੇ ਰਹਿੰਦੇ ਐ। ਜਿਹਦੇ ਨਾਲ ਸਾਡੇ ਸਮੇਂ ਦੀ ਬਹੁਤ ਬਰਬਾਦੀ ਹੋ ਜਾਂਦੀ ਹੈ। ਹੈਨਾ, ਇਹਨੂੰ ਜਿੰਨੀ ਕੁ ਸਾਨੂੰ ਲੋੜ ਆ ੳਨਾ ਕੁ ਕ ਵਰਤਣਾ ਚਾਹੀਦਾ, ਹਰ ਟਾਈਮ ਮੋਬਾਇਲ ਵੀ ਵੇਖਣਾ ਨਹੀਂ ਚਾਹੀਦਾ।
ਅੱਛਾ, ਇਹ ਗੱਲ ਹੋਰ ਹੈਗੀ, ਜੇ ਜਦੋਂ ਬੱਚੇ ਜ਼ਿਆਦਾ ਫੋਨ ਦੇਖਦੇ ਨੇ ਤਾਂ ਜਿਹੜੇ ਘਰ ਦੇ ਵਿੱਚ ਅਸੀਂ ਜਿਸ ਤਰ੍ਹਾਂ ਬੱਚਿਆਂ ਨੂੰ ਸਮਝਾਣਾ, ਬਹਿਣਾ, ਕੱਪੜੇ ਪਾਣਾ ਗੱਲ ਕਰਨੀ ਇੱਕ ਦੂਸਰੇ ਦੇ ਨਾਲ ਜਾਂ ਸ਼ਰਮ ਲੋਹ ਲਿਆਜ਼ ਜਿਹੜਾ ਹੈ ਇੱਕ ਮਰਿਆਦਾ ਜਿਹੜੀ ਹੈ ਉਹਨਾਂ ਨੂੰ ਵੀ ਬੱਚੇ ਜਿਹੜੇ ਨੇ ਬਿਲਕੁਲ ਸੁਣਨਾ ਸਮਝਣਾ ਤੋ, ਬਿਲਕੁਲ ਬਾਹਰ ਹੋ ਜਾਂਦੇ ਨੇ ਉਹਨਾਂ ਵਾਸਤੇ ਇਹ ਚੀਜ਼ਾਂ ਸਮਝਣੀਆਂ ਬਹੁਤ ਔਖੀਆਂ ਹੋ ਜਾਂ ਯਾ ਮਾ ਪਿਔ ਦੀਆਂ ਕਿ ਅਸੀਂ ਕੀ ਕਿਸ ਤਰੀਕੇ ਦੇ ਨਾਲ ਚੱਲੀਏ ਉਹ ਗੱਲਾਂ ਮਾਂ ਪਿਓ ਦੀਆਂ ਉਹਨਾਂ ਨੂੰ ਹਲ ਕੀਆਂ ਲੱਗਣ ਲੱਗ ਪੈਂਦੀਆਂ ਨੇ ਉਹਨਾਂ ਨੂੰ ਇਹ ਲੱਗਦਾ ਜੋ ਅਸੀਂ ਦੇਖ ਰਹੇ ਹਾਂ ਉਹਹੀ ਸੱਚ ਹੈਗਾ ਤੇ ਜੋ ਸਮਝਾ ਰਹੇ ਨੇ ਉਹ ਸਿਰਫ ਹਲਕੇ ਹਲਕੇ
ਹਾਂਜੀ ਹਾਂਜੀ ਮ ਬਾਇਲ ਦੇ ਰਾਹੀਂ ਨਾ ਹਾਡੇ ਕਈ ਵਾਰੀ ਕਈ ਸਮੱਸਿਆਵਾਂ ਵੀ ਸਾਡੀਆਂ ਵੱਧ ਜਾਂਦੀਆਂ ਜਿੱਦਾਂ ਝੂਠੀਆਂ ਖਬਰਾਂ ਫੈਲ ਜਾਂਦੀਆਂ ਵਾ
ਬਿਲਕੁਲ ਜੀ ਹਾਂਜੀ ਬਿਲਕੁਲ ਜੀ ਉਹਨਾਂ ਦਾ ਦਿਮਾਗ ਤੇ ਬਹੁਤ ਗ਼ਲਤ ਅਸਰ ਪੈਂਦੈ, ਪ੍ਰਭਾਵ ਪੈਂਦੈ ਬੱਚਿਆਂ ਤੇ ਵੀ ਸਾਡੇ 'ਤੇ ਵੀ ਬਹੁਤ ਪੈਂਦੈ ਅਸੀਂ ਜ਼ਿਆਦਾਤਰ ਸਹੀ ਗੱਲਾਂ ਦੀ ਜਗ੍ਹਾ ਤੇ ਗ਼ਲਤ ਗੱਲਾਂ ਦੇ ਸ਼ਿਕਾਰ ਹੋ ਜਾਂਨੇ ਆ
ਹਾਂਜੀ
ਕੀ ਖਿਆਲ ਏ ਤੁਹਾਡਾ
ਹਾਂਜੀ ਬਿਲਕ
ਜਿਹੜੀ ਚੀਜ਼ ਸਾਨੂੰ ਫਾਇਦਾ ਦਿੰਦੀ ਹੈ ਔਰ ਨੁਕਸਾਨ ਵੀ ਨਾਲ ਨਾਲ ਬਹੁਤ ਜ਼ਿਆਦਾ ਹੈਗਾ
ਹਾਂਜੀ ਬੱਚਿਆਂ ਨੂੰ ਬਸ ਥੋੜ੍ਹਾ ਤਰੀਕੇ ਨਾਲ ਮੋਬਾਇਲ ਵਰਤਣਾ ਚਾਹੀਦਾ ਵਾ ਅਗਰ ਉਹਨਾਂ ਨੂੰ ਪੜ੍ਹਾਈ ਦੇ ਕਮ ਵਿਚ ਕੋਈ ਲੋੜ ਆ ਤੇ ਉਹ ਵਰਤ ਤ ਸਕਦੇ ਆ ਉਹਦਾ ਗਲਤ ਇਸਤੇਮਾਲ ਨਾ ਕਰਨ ਤਾਂ ਫੇਰ ਤੇ ਉਹਦਾ ਉਹਨਾਂ ਵਾਸਤੇ ਫਾਇਦੇਮੰਦ ਹੈਗਾ ਅਗਰ ਉਹ ਆਪਣੀ ਪੜ੍ਹਾਈ ਵਾਸਤੇ ਵਰਤਦੇ ਜਿੱਦਾਂ ਕਈ ਬੱਚੇ ਔਨਲਾਈਨ ਪੜ੍ਹਾਈ ਕਰਦੇ ਆ ਉਹਨਾਂ ਵਾਸਤੇ ਤੇ ਫਾਇਦਾ ਹੈਗਾ ਮੋਬਾਇਲ ਦਾ
ਮੋਬਾਇਲ ਦਾ ਫਾਇਦਾ ਬਿਲਕੁਲ ਜ਼ਰੂਰ ਹੈਗਾ ਲੇਕਿਨ ਬੱਚੇ ਨੂੰ ਉਸ ਤੋਂ ਪਹਿਲਾਂ ਜਿਹੜੀ ਮਾਂ ਪਿਓ ਨੇ ਸਮਝਾਣੈ ਕਿ ਇਹਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਐ ਜਬ ਤੱਕ ਉਹਨਾਂ ਨੂੰ ਇਹ ਨੀ ਸਮਝਾਇਆ ਜਾਏਗਾ ਤਬ ਤੱਕ ਉਸ ਮੋਬਾਇਲ ਦਾ ਉਹਨਾਂ ਬੱਚਿਆਂ ਵਾਸਤੇ ਕੋਈ ਫਾਇਦਾ ਨਹੀਂ
ਹਾਂਜੀ, ਹਾਂਜੀ ਬਿਲਕੁਲ ਜੀ।
ਹਾਂਜੀ, ਮੈਂ ਤਾਂ ਇਹੀ ਸੋਚਦਾ ਜੀ ਇਹ ਮੋਬਾਇਲ ਜਿਹੜਾ ਐ ਇਹ ਬੱਚਿਆਂ ਦੀ ਇੱਕ ਕਮਜ਼ੋਰੀ ਬਣਦਾ ਜਾ ਰਿਹਾ ਜੋ ਕਿ ਉਹਨਾਂ ਦਾ ਸਹਾਰਾ ਬਣਨਾ ਚਾਹੀਦਾ ਸੀ ਤੇ ਵੱਡਿਆਂ ਦਾ ਜਿਹੜਾ ਇੱਕ
ਹਾਂਜੀ ਮੈਂ ਤੇ ਇਹੀ ਕਹਿਣਾ ਮੈ ਤੇ ਇਹੀ ਕਹਿਣਾ ਚਾਹੁੰਨੀ ਕਿ ਮੋਬਾਇਲ ਨਾ ਤਾਂ ਬਹੁਤ ਚੰਗਾ ਹੈਗਾ ਵਾ ਤੇ ਨਾ ਹੀ ਪੂਰੀ ਤਰ੍ਹਾਂ ਸਾਡੇ ਵਾਸਤੇ ਮਾੜਾ ਹੈਗਾ ਉਹ ਇਸ ਗੱਲ 'ਤੇ ਨਿਰਭਰ ਕਰਦਾ ਐ ਕਿ ਅਸੀ ਇਸ ਦੀ ਵਰਤੋਂ ਕਿਵੇ ਕਰਦੇ ਹਾਂ ਜੇ ਅਸੀ ਇਸਦੀ ਸਹੀ ਵਰਤੋਂ ਕਰਾਂਗੇ ਸੀਮਿਤ ਵਰਤੋਂ ਕਰਾਂਗੇ ਤਾਂ ਇਹ ਸਾਡੇ ਲਈ ਵਰ ਦਾਨ ਵੀ ਹੈਗਾ ਅਗਰ ਅਸ ਅਸੀ ਇਸਦੀ ਗਲਤ ਵਰਤੋਂ ਕਰਾਂਗੇ ਤੇ ਇਹ ਸਾਡੇ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਵੀ ਹੋ ਸਕਦਾ ਹਾਂਜੀ ਹੈਲੋ